ਹਾਂਜੀ ਸਤਿ ਸ੍ਰੀ ਅਕਾਲ ਜੀ ਵਧੀਆ ਆਪਣੀ ਸੁਣਾਓ ਠੀਕ ਠਾਕ ਹੋ ਤੁਸੀਂ
ਹਾਂਜੀ ਸਭ ਵਧੀਆ ਜੀ
ਹੋਰ ਘਰੇ ਸਭ ਠੀਕ ਠਾਕ ਬੱਚੇ
ਹਾਂਜੀ ਸਭ ਸਭ ਸਭ ਵਧੀਆ ਜੀ ਸਭ ਵਧੀਆ ਛੁੱਟੀਆਂ ਚੱਲ ਰ ਬੱਚ ਦੀ ਸਭ ਵਧੀਆ ਹੈ ਸਕੂਲ ਖੁੱਲਣਗੇ ਨਾ ਦ ਬੱਚੇ ਥੋੜੇ ਬਹੁਤ
ਆਹੋ ਇਹ ਤੇ ਹੈ ਹਾਂਜੀ ਹਾਂਜੀ ਇਹ ਤੇ ਹੈ ਡਰਾਮੇ ਹਜੇ ਬੱਚੇ ਹਾਂਜੀ ਹਾਂ ਡਰਾਮੇ ਕਰਨਗੇ ਜਦੋਂ ਸਕੂਲ ਲੱਗਣੇ ਨਾ ਉਦੋਂ ਡਰਾਮੇ ਕਰਨੇ ਆ ਉਹਨਾਂ ਨੇ
ਇਹ ਵੀ ਦਿੱਕਤ
ਔਰ ਦੇਖੋ ਹੁ ਛੱਟੀਆਂ ਹੈ ਨਾ ਤਾਂ ਬੱਚੇ ਸਵੇਰੇ ਜਲਦੀ ਟਾਈਮ ਨਾਠ ਜਾਂਦੇ ਨੇ ਕਿ ਪੰਜ ਵਜੇ ਛੇ ਵਜੇ ਬੱਚੇ ਤੋਂ ਫੋਨ ਆ ਜਾਏਗਾ ਕਿ ਬੱਚੇ ਨੀਚੇ ਖੇਲਣ ਲਈ ਆ ਗਏ ਆ ਤਾਂ ਬੱਚੇ ਪਹੁੰਚ ਜਾਂਦੇ ਖੇਲਣ ਲਈ ਜ ਸਕੂਲ ਨ ਉਠਾਵਾਂਗੇ ਨਾ ਕਿ ਪੰਜ ਵੱਜ ਕੇ ਬੱਚੇ ਕਦੀ ਨੀ ਉੱਠਣਗੇ ਹਾਂ
ਰਹਿ ਜਾਣਗੀਆਂ
ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਕੁ ਬਿਲਕਲ
ਠੀ ਹੋਰ ਸੁਣਾਓ
ਤੁਸੀਂ ਜੋਦੇ ਹੋ ਜਾਂ ਬਿਜਨਸ ਕਰਦੇ ਹੋ ਜਾਂ ਕਿਹਨੂੰ ਪ੍ਰੈਫਰ ਕਰਦੇ ਹੋ ਜ਼ਿਆਦਾ
ਮੈਂ ਬਿਜਨਸ ਨੂੰ
ਅੱਛਾ ਬਿਜਨਸ ਪਸੰਦ ਹੈ ਤੁਹਾਨੂੰ ਕਿਉਂ
ਹਾਂਜੀ ਸਾਡਾ ਆਪਣਾ ਹੈ ਨਾ ਤਾਂ ਕਰਕੇ
ਅੱਛਾ ਅੱਛਾ ਅੱਛਾ ਕੀ ਲੱਗਦਾ ਕਿ ਜੋਬ ਸਹੀ ਨਹੀ ਰਹਿੰਦੀ ਬਨਸ
ਨਹੀਂ ਨਹੀਂ ਵੈੇ ਵੇਚਿਆ ਹੀ ਨਾ ਮੇਰੇ ਹਿਸਾਬ ਨਾਲ ਨਾ ਜੋਬ ਬਹੁਤ ਵਧੀਆ
ਹਨਾ ਜੋ ਬਿਜਨਸ ਕਰਦੇ ਉਹ ਸਾਰੇ ਜੋਬ ਨੂੰ ਵਧੀਆ ਕਹਿੰਦੇ ਆ
ਹਾਂਜੀ ਹਾਂਜੀ ਪਤਾ ਕੀ ਗੱਲ ਬਿਜਨਸ ਨਾ ਥੋੜ੍ਹਾ ਜਦੇ ਨਾ ਟੈਨਸ਼ਨਾਂ ਬਹੁਤ ਨੇ ਕਦੀ ਉਹ ਲੇਬਰ ਨਹੀ ਆਈਓਨੂੰ ਫੋਨ ਕਰੋ ਉਹਨੂੰ ਬੁਲਾ ਕੇ ਲਿਆਓ ਤੇ ਇੱਦਾਂ ਦਾ ਕਰਨਾ ਭੱਜਾ ਥੋੜ੍ਹੀ ਜ਼ਿਆਦਾ ਤੇ ਜਿਹੜੀ ਜੋਬ ਹੈਗੀ ਨਾ ਉਹ ਤੇ ਫਿਕਸ ਉਹਨਾਂ ਦਾ ਟਾਈਮ ਹੈਗਾ ਉਹਨਾਂ ਨੇ ਆਪਣਾ ਦਸ ਵਜੇ ਨਾਲ ਫਿਸ ਜਾਣਾ ਅਤੇ ਆਪਣਾ ਪੰਜ ਛੇ ਵਜੇ ਨਾਲ ਜਿਹੜੀ ਉਹਨਾਂ ਦੀ ਛੁੱਟੀ ਹੋਣੀ ਹੈਏ
ਬਿਲਕੁਲ ਬਿਲਕੁਲ ਅੱਜ ਕਲ ਲੇਬਰ ਵੀ ਦੇਖੋ ਕਿੰਨਾ ਪਰੇਸ਼ਾਨ ਕਰਦੀ ਲੇਬਰ ਵੀ ਅੱਜ ਕਲ ਕੱਲ
ਹਾਂਜੀ ਹਾਂਜੀ ਤੇ ਮੇਰੇ ਹਿਸਾਬ ਨਾਲ ਵੇਖਿਆ ਇਹਨਾਂ ਦੇ ਜੋ ਮੈਨੂੰ ਮੈਂ ਲਾਈਕ ਕਰਨਾ ਜੋ
ਹਾਂ ਬਿਲਕੁਲ ਮੈਨੂੰ ਵੀ ਜੋਬ ਹੀ ਸਹੀ ਲੱਗਦੀ ਹੈ ਕਿਉਂਕਿ ਮੈਨੂੰ ਲੱਗਦਾ ਕਿ ਬਿਜਨਸ ਦੇ ਵਿੱਚ ਚਿੱਦਾਂ ਹੋ ਜਾਂਦਾ ਹੈ ਕਿ ਕਦੀ ਕਦੀ ਦੇਖੋ ਦੋ ਦੋ ਤਿੰਨ ਤਿੰਨ ਮਹੀਨੇ ਪੇਮੈਂਟ ਕਿਤੇ ਫਸ ਜਾਂਦੀ ਹੈ ਆਉਂਦੀ ਨੀ ਹੈ ਹਨਾ ਸਾਰੇ ਘਰ ਦਾ ਰੂਟੀਨ ਖ਼ਰਾਬ ਹੋ ਜਾਂਦਾ ਹੈ ਸਾਰਾ ਕੁਛ ਅ ਬਿਲਕੁਲ ਸਮਝ ਨਹੀਂੀ ਲੱਗਦੇ ਵੀ ਹਕ ਕਰਨਾ ਕਿੱਦਾਂ ਚੱਲੇਗਾ ਸਾਰਾ ਕੰਮ ਜੋਬ ਵਾਲੇ ਨੂੰ ਪਤਾ ਹੁੰਦਾ ਕਿ ਸਾਡੇ ਕੋਲ ਇੰਨਾ ਫਿਕਸ ਅਮਾਂਟਏਗਾ ਅਸੀਂ ਇੰਨਾ ਇੰਨਾ ਇਧਰ ਇਧਰ ਇਧਰ ਆਪਣਾ ਆਪਣੇ ਤਰੀਕੇ ਨਾਲ ਸੈਟ ਕਰ ਲੈਂਦੇ ਆ ਹਾਂਜੀ
ਹੈਗਾ ਉਹ ਫਿਰ ਪੇਮਟਾਂ ਦੀਆਂ ਪਤਾ ਹੀੀ ਲੱਗਦੀਆਂ ਉਹ ਲੇਵਰ ਨੂੰ ਦੇ ਦਿੱਤੀ ਉਹਨੂੰ ਦੇ ਤੇ ਉਹ ਮਾਲ ਵਾਲਿਆਂ ਦੇ ਤੇ ਮਤਲ ਕੀਤੀ ਤਾਂ ਤੇ ਉਹ ਹੱਥ ਕੁਛ ਨ ਜਾਂਦਾ ਫਿਰ ਜਦੋਂ ਸੈਚਡੇ ਨੂੰ ਵੀ ਹਿਸਾਬ ਕਰਦੇ ਆ ਨਾ ਫਿਰ ਬਚਦਾ ਕੁਛ ਨੀ ਫ ਵੇਚਦੇ ਰਹਿੰਦੇ ਹਾਂ ਏਦਾਂ ਸਾਡੇ ਨਾਲ
ਹਾਂਜੀ ਲੱਗਦਾ ਜ਼ਰੂਰ ਹੈ ਕਿ ਵੱਡਾ ਅਮਾਉਂਟ ਆ ਰਿਹਾ ਹੱਥ ਦੇ ਵਿੱਚ ਲੇਕਿਨ ਉੋ ਗੱਲ ਹੈ ਕਿ ਸਭ ਇੱਧਰ ਉਧਰ ਦੇ ਕੇ ਖ਼ਤਮ ਕਰ ਲਈਦਾ
ਹਾਂਜੀ ਹਾਂਜੀ ਬਿਲਕੁਲ ਨਾਲੇ ਜੀ ਸਾ ਦੀ ਮੰਹਗਾਈ ਹੈ ਨਾ ਮੇਰੇ ਹਿਸਾਬ ਨਾਲ ਵੇਖੇ ਜੋ ਬੰਦੇ ਦੀ ਵੈਸੇ ਵਧੀਆ ਹੋਣੀ ਚਾਹੀਦੀ ਹੈ
ਬਿਲਕੁਲ ਬਿਲਕੁਲ
ਹਮ ਇਹ ਬਿਜਨਸਮੈਨ ਤੇ ਚਲੋ ਠੀਕ ਆ ਵੀ ਆਪਣੀ ਥਾਂ ਤੇ ਇਹਦੇ ਨਾ ਥੋੜੀ ਟੈਸ਼ਨ ਜ਼ਿਆਦਾ ਹੈ ਤੇ ਜੋ ਵੀ ਕੋਈ ਟੈਨਸ਼ਨ ਨਹੀਂ ਉਹ ਫਿਕਸ ਟਾਈਮ ਉਹਨਾਂ ਦਾ ਜਾਣਾ ਤੇ ਆਉਣਾ ਬਸ
ਬਿਲਕੁਲ ਬਿਲਕੁਲ
ਤੇ ਇਸ ਕਰਕੇ ਮੈਂ ਜੋਬ ਨੂੰ ਲ ਲਾਈ ਕਰਨਾ ਮੈਂ ਹੁਣ ਮੇਰਾ ਮੇਰੀ ਥੀਮ ਹੈਗੀ ਕਿ ਮੈਂ ਆਪਣੇ ਬੱਚਿਆਂ ਨੂੰ ਨਾ ਮਤਲਬ ਕਿ ਇਹ ਜੋਬ ਵਾਲੇ ਪਾਸੇ ਪਾਉਣਾ ਵਾ
ਦੇਖੋ ਜੀ ਬੱਚੇ ਬੱਚੇ ਦੇਖੋ ਆਪਣਾ ਜਦੋਂ ਸਟੈਂਡ ਹੋ ਜਾਣਗੇ ਸਟੈਂਡ ਹੋਣਗੇ ਬੇ ਬੱਚੇ ਆਪਣੀ ਜ ਜਾ ਤਾਂ ਬੱਚੇ ਲਗੇ ਜ ਜੋਬ ਕਰਨੀ ਹੈ ਬਿਜਨਸ ਕਰਨੀ ਹੈ
ਨਹੀਂ ਨਹੀਂ ਮੈਂ ਤੇ ਜੋ ਵੀ ਕਰਾਵਾਂਗਾ ਮੇਰੇ ਵੱਡੇ ਵਾਲਾ ਮੁੰਡਾ ਕਹਿੰਦਾ ਹੈਗਾ ਕਹਿੰਦਾ ਮੈਂ ਅਸੀ ਜੋ ਵੀ ਕਰਾਂਗਾ ਉਹ ਵੇਖਦਾ ਨਾ ਵੀ ਸਾਨੂੰ ਆਪਾਂ ਸਾਰਾ ਦਿਨ ਫੈਕਟਰੀ ਦੇ ਵਿੱਚ ਰਹਿੰਦੇ ਹਾਂ ਤੇ ਠੀਕ ਵੈਸੇ ਬੱਚੇ ਦੀ ਜਿਹੜੀ ਥਿੰਕਿੰਗ ਹੈਗੀ ਨਾ ਅੱਛੀ ਹੈਗੀ ਹੈ
ਚਲੋ ਵਧੀਆ
ਜੋਬ ਵਧੀਆ ਸਗੋਂ।
ਹੂੰ ਹੂੰ ਮੇਰੀ ਬੇਟੀ ਮੈਨੂੰ ਕਹਿਗੀ ਕਿ ਮੈਂ ਬਿਜਨਸ ਕਰਾਂਗੀ ਮੈਂ ਜੋਬ ਨੀ ਕਰਨੀ ਹੈਗੀ ਮੈਂ। ਕਿਸੇ ਦੇ ਅੰਡਰ ਰਹਿ ਕੇ ਕੰਮ ਨੀ ਕਰ ਸਕਦੀ। ਤੇ। ਕਿ ਮੈਨੂੰ ਕੋਈ ਔਡਰ ਮਾਰੇ ਕਿ, ਏਦਾ ਕੰਮ ਕਰ ਲਓ ਔਰ। ਉਦਾਂ ਕੰਮ ਕਰ ਲਓ ਮੈਂ ਆਪਣੇ ਹਿਸਾਬ ਨਾਲ ਕੰਮ ਕਰਾਂਗੀ ਮੈਂ ਬਿਜ਼ਨਸ ਕਰਨਾ।
ਨਹੀਂ ਹੁਣ ਇਹ ਜਿਹੜੀ ਐ ਬੈਂਕ ਦੀ ਜੋਬ ਹੈਗੀ ਹੈ ਵਧੀਆ ਹੈਗੀ ਹੈ ਵੀ ਕੋਈ ਦਿੱਕਤ ਥੋੜ੍ਹੀ ਹੈਗੀ ਇਹਦੇ ਗਵੌਰਮੈਂਟ ਜੋਬ। ਪ੍ਰਾਈਵੇਟ ਲੱਗ ਜਾਏ ਪ੍ਰਾਈਵੇਟ ਦੀ?
ਉਹੀ ਗੱਲ ਹੈ ਨਾ ਸੋਚ ਹੈ ਸਭਦੀ ਕੋਈ ਕਹਿੰਦਾ ਬਿਜਨਸ ਕਰਨਾ ਕੋਈ। ਕਹਿੰਦਾ ਸਰਵਿਸ ਕਰਨੀ ਹੈ।
ਹੂੰ ਹੂੰ ਹੂੰ ਹੂੰ।
ਸਭ ਇੱਥੇ।
ਅਬ।
ਕਿ ਬਿਜਨਸ ਦੇ ਵਿੱਚ ਬਿਜਨਸ ਅਸੀਂ ਕਦੀ ਵੀ ਬਿਲਕੁਲ ਠੀਕ ਮੰਨਦੇ ਹਾ ਕੀ ਬਿਜ਼ਨਸ ਅਸੀਂ ਕਿਤੇ ਵੀ। ਜਾ ਸਕਦੀ ਘੁੰਮਣ ਫਿਰਨ ਲਈ। ਜੋਬ ਕਰਾਂਗੇ ਤਾਂ ਤੁਹਾਨੂੰ ਛੁੱਟੀ ਮਿਲੀ ਤਾਂ ਤੁਸੀਂ ਜਾ ਸਕਦੇ ਹੋ ਤੁਸੀਂ ਛੁੱਟੀ। ਛੁੱਟੀ ਨਹੀਂ ਲੈ ਸਕਦੇ ਆਪਣੇ ਹਿਸਾਬ ਨਾਲ ਆਪਣੀ ਮਰਜ਼ੀ ਨਾਲ ਕਦੀ ਵੀ।
ਹੂੰ ਹੂੰ ਹੂੰ ਹੂੰ ਹੂੰ।
ਹੂੰ।
ਨਹੀਂ ਉਹ ਨਾਲੇ ਨਾ, ਬਿਜ਼ਨਸ ਹਾਂਜੀ ਨਾਲੇ ਨਾ ਬਿਜ਼ਨਸ ਵਾਸਤੇ ਨਾ ਸਟਰਗਲ ਬਹੁਤ ਕਰਨਾ ਪੈਂਦਾ।
ਪਉਂਦੀ ਬਿਜਨਸ। ਅੱਛਾ ਜੋਬ ਵਿੱਚ ਵੀ ਕ੍ਰਿਸਟਲ ਨਹੀਂ ਏ ਏਦੇ ਵਿੱਚ ਵੀ ਬਸ! ਸਟ੍ਰਗਲ ਹੈ। ਪਤਾ ਨੀ ਲੱਗਦਾਕੱਲੇ, ਕੱਢ ਕੇ ਰੱਖ ਦਿੰਦੇ ਆ। ਪ੍ਰਾਈਵੇਟ ਵਾਲੇ ਤਾਂ।
ਬਿਲਕੁਲ ਕੋਰੀ ਹੂੰ ਹੂੰ ਹੂੰ ਹੂੰ।
ਹਨਾ।
ਨਹੀਂ ਜੀ ਬੰਦਾ ਕੋਸ਼ਿਸ਼ ਕਰੇ ਤਾਂ ਵੈਸੇ ਲੱਗ ਹੀ ਜਾਂਦੀ ਹੈ ਭਾਵੇਂ? ਥੋੜਾ ਬਹੁਤ ਮਤਲਬ ਕਿ ਰਿਸ਼ਵਤ ਜਿਵੇਂ ਖਵਾਉਣੀ ਪੈਂਦੀ ਹੈ। ਗੌਰਮੈਂਟ ਜੋਬ ਲੱਗਣੀ ਹੋਵੇ ਤਾਂ ਥੋੜ੍ਹੀ ਬਹੁਤੇ ਸਾਰੇ ਹੀ ਖਾਂਦੇ ਆ। ਨਹੀਂ ਹੋਰ, ਨਹੀਂ ਨਹੀਂ ਪਹਿਲੇ। ਚੱਲਦਾ ਸੀ ਨਾ ਹੁਣ ਤੇ ਹੁਣ ਤੇ ਬੰਦ ਕਰਤੇ ਨਾ ਸਾਰਾ ਕੁਛ ਜਦੋਂ ਦੀ ਮਤਲਬ ਕਿ ਏ ਸਰਕਾਰ ਆਈਏ। ਤੇ ਸਾਰਾ ਕੁਛ ਹਾਂ, ਮਤਲਬ ਕਿ ਸਾਰੇ ਇੱਕ ਨੰਬਰ ਦੇ ਕੰਮ ਹੋ ਗਏ ਨਾ। ਤੇ ਹੁਣ? ਜੀ ਐਸ ਟੀ ਵਗੈਰਾ ਸਾਰੀ ਲਾਗੂ ਹੋ ਗਈ ਹੈ ਤੇ, ਵਧੀਆ ਸਗੋਂ। ਮੈਂ ਖੁਸ਼ ਹੈਗਾ ਸਗੋ ਇਹ ਜਿਹੜੇ, ਇਹਨਾਂ ਨੇ ਕਾਨੂੰਨ ਲਾਗੂ ਕੀਤੇ ਆ ਨਾ, ਬਹੁਤ ਵਧੀਆ ਨੇ ਸਗੋਂ।
ਬਿਲਕੁਲ ਬਸ ਅੱਜ ਕੱਲ ਤਾਂ ਇਏ ਕੀ ਜਿੰਨਾ ਬੱਚਾ ਪੜਾਈ ਕਰ ਲਏਗਾ ਜਿੰਨੇ ਬੱਚੇ ਆਪਣੇ ਸਕਿੱਲ ਲੈ ਲਏਗਾ। ਆਪਣੇ ਕੋਰਸ ਕਰ ਲਗਾ। ਹਨਾ ਤਾਂ ਜੋਬ ਮਿਲ ਜਾਏਗੀ ਬੱਚੇ ਨੂੰ ਜੇ ਨਹੀਂ ਬੱਚਾ ਪੜੀਆ ਲਿਖਿਆ ਹੋਇਗਾ ਤਾਂ ਫਿਰ ਬੱਚਿਆ ਨੂੰ ਪਰੇਸ਼ਾਨੀ ਹੁੰਦੀ ਹੈ।
ਹਾਂਜੀ ਹਾਂਜੀ ਇਹ ਤੇ ਹੈ। ਬਾਕੀ ਬੱਚਾ ਪੜਨ ਵਾਲਾ ਹੋਵੇ ਭਾਵੇਂ ਹੁਣ ਤੁਸੀ ਗੌਰਮੈਂਟ ਸਕੂਲ ਪਾ ਦੋ ਤਾਂ ਵੀ ਪੜ ਜਾਣਾ।
ਬਿਲਕੁਲ ਸਹੀ ਕਹਿ ਰਹੇ ਹੋ। ਬਿਲਕੁਲ ਪੜਨ ਵਾਲਿਆਂ ਨੇ ਗੌਰਮੈਂਟ ਚ ਵੀ ਪੜ ਜਾਣਾ ਨਹੀਂ ਤੇ ਪ੍ਰਾਈਵੇਟ ਵਾਲਿਆਂ ਨੇ ਪ੍ਰਾਈਵੇਟ ਚ ਵੀ ਨਹੀਂ ਪੜਨਾ ਹਮ। ਸੱਤਰਹਾਂ ਦੇ ਬੱਚ
ਹਾਂਜੀ ਓਹ ਤੇ ਹੈ। ਹੋਰ ਸੁਣਾਓ। ਹੈਲੋ। ਹੈਲੋ।
ਹੋਰ ਦੱਸ। ਕੀ ਫਾਇਦੇ ਹੈ ਹੋਰ ਦੱਸੋ ਜੋਬ ਦੇ ਕੀ ਫ਼ਾਇਦੇ ਆ ਤਾਂ ਬਿਜਨਸ ਦੇ ਕੀ ਨੁਕਸਾਨ ਹੈ
ਬਿਜਨ ਹਾਂਜੀ ਹਾਂਜੀ ਬਿਜਨਸ ਦੇ ਨੁਕਸਾਨ ਹੀ ਹੈਗੇ ਨੇ ਲੋਸ ਹੀ ਜਾਂਦਾ ਬੰਦਾ। ਤੇ ਇਹ ਜੋਬ ਦਾ ਨਾ ਇਹ ਐ ਹੈ ਮਤਲਬ ਫਿਕਸ ਘਰ ਆਉਣਾ ਹੀ ਆਉਣਾ ਹੁਹ ਉਸੀ ਸਾਨੂੰ
ਹਮ ਹਮ।
ਕੁਛ ਨੀ ਹੈਗਾ। ਨੀ ਆਣੇ ਜੇ ਆਣੇ ਆ ਤੇ ਸਾਰੇ ਲੱਗ ਹੀ ਜਾਂਦੇ ਆ ਇੱਧਰ ਉਧਰ ਵੰਡਣ ਵਨਡਾਣ ਚ।
ਬਿਲਕੁਲ ਬਿਲਕੁਲ ਬਿਲਕੁਲ ਮੈਨੂੰ ਤਾਂ ਆਪ ਹੀ ਜੋਬ ਪਸੰਦ ਹੈਗੀ ਆਪਣਾ ਆਪਣਾ ਇੱਕ ਫਿਕਸ ਅਮਾਉਂਟ ਆਇਆ ਤਾਂ। ਆਪਣੇ ਮੰਥ ਦੇ ਹਿਸਾਬ ਨਾਲ ਸਭ ਨੇ ਸੋਚਿਆ ਹੁੰਦਾ ਕੀ ਅਸੀਂ ਇਹ ਖਰਚਾ ਕਰਨਾ ਤਾਂ ਇਨਾ ਇਹਨਾਂ ਨੂੰ ਦੇਣਾ ਸਾਰਿਆਂ ਨੂੰ ਹਨਾ ਬਿਜਨਸ ਵਾਲਿਆਂ ਨੂੰ ਪਤਾ ਨੀ ਲੱਗਦਾ ਕਿਸ ਮਹੀਨੇ ਆਉਣੇ ਵੀ ਹੈ ਕੀ ਨਹੀਂ ਆਣੇ ਕਿਤੇ ਪੇਮੈਂਟ ਫਸ ਨਹੀਂ ਕਿਸੇ
ਹਮ ਹਮ ਬਿਲਕੁਲ ਬਿਲਕੁਲ ਉਹੀ। ਕਿਹਨਾਂ ਤਾਂ ਪਆ ਬਾਰ ਵੈਸੇ ਮਾਲ ਭੇਜੋ ਤੇ ਪੇਮਟਾ ਉੱਦਾਂ ਰੁਕ ਜਾਂਦੀਆਂ ਨਾ।
ਬਿਲਕੁਲ ਬਿਲਕੁਲ ਜਾਂ ਤਾਂ ਬਿਜ਼ਨਸ ਤੁਹਾਡਾ ਬੜੇ ਵੱਡੇ ਸਕੇਲ ਤੇ ਚੱਲ ਰਿਯਾਂ। ਹਨਾ ਛੋਟੇ ਛੋਟ ਬਿਜ਼ਨਸੈਨ ਵਲਆ ਨੂ ਮਨੂੰ ਲੱਗਦਾ ਨਹੀਂ ਫੇਦਾ ਹੈਗਾ ਜੋ ਉਹ ਅੱਛੀ ਸਕੇਲ ਤੇ ਜੋਬ ਬਜ਼ਨਸ ਕਰੇ ਨਾ ਜਿਹਨਾਂ ਨੂੰ ਹਨਾ ਉਹਨਾਂ ਨੂੰ ਫ਼ਾਇਦਾ ਏ। ਦੇਖੋ, ਨਹੀਂ ਤਾਂ ਹੁਣ ਅੱਜ ਕੱਲ ਤਾਂ ਦੇਖੋ ਬਿਜ਼ਨਸ ਔਨਲਾਈਨ ਬਥੇਰੇ ਚੱਲ ਪਏ ਹੈ। ਲੋਕੀ ਦੇਖੋ ਘਰ ਬੈਠੇ ਕਮਾਈ ਕਰੀ ਜਾ ਰਹੇ ਹੈ, ਜਿਹਨਾਂ ਨੇ ਕਮਾਨਣਾ ਦੇਖੋ ਘਰ ਬੈਠੇ ਹੀ ਫੋਨ ਲੈ ਕੇ ਥੋੜਾ ਬਹੁਤਾ ਉੱਥੇ ਦੇਖੋ ਕਿੰਨੀਆਂ ਕਿੰਨੀ ਕਮਾਈ ਕਰ ਲੈਂਦੇ, ਘਰ ਬੈਠੇ ਬੈਠੇ ਹੀ।
ਹੂੰ, ਸਹੀ ਗੱਲ ਤੇ ਤੁਸੀਂ ਆਪਣਾ ਉਹ ਵਾਲਾ ਕੰਮ ਕਰਦੇ ਓ ਹਨਾ ਆਪਣਾ ਕੱਪੜਿਆਂ ਦਾ ਕੰਮ ਕਰ ਲਉ, ਉਹ ਵੀ ਵਧੀਆ ਹੈਗਾ ਜੇ।
ਹੂੰ, ਕਰਦੇ ਸੀਗੇ ਜੀ ਅਸੀਂ ਪਹਿਲੇ ਆਫ ਲਾਈਨ ਕੰਮ ਕੀਤਾ ਬਥੇਰਾ ਕੀਤਾ। ਤਾ ਸੀ।
ਅੱਛਾ, ਅੱਛਾ ਨਹੀਂ ਉਹ ਉਹ ਠੀਕ ਹੈ, ਸਗੋਂ ਮਤਲਬ ਕਿ ਘਰ ਬੈਠੇ ਆਪਣਾ ਥੋੜ੍ਹਾ ਬਹੁਤ ਤੇ ਹੁਣ ਮੇਰੀ ਅ ਭਾਬੀ ਹੈਗੇ ਨੇ, ਥੋੜਾ ਬਹੁਤ ਕੱਪੜਾ ਲਿਆਂਦੇ ਆ ਆਪਣਾ ਅਹਿਮਦਾਬਾਦ ਤੋਂ ਤੇ ਇੱਥੇ ਘਰ ਆਪਣਾ ਥੋੜੇ ਬਹੁਤ ਜਿੰਨੇ ਲਿਆਂਦੇ ਸਾਰੇ ਵਿਕ ਜਾਂਦੇ ਆ, ਉਹਨਾਂ ਦੇ।
ਬੜੀ ਵਧੀਆ ਗੱਲ ਹੈ ਜੀ, ਬਹੁਤ ਵਧੀਆ ਗੱਲ।
ਚਲੋ ਆਪ
ਲੇਕਿਨ ਹਲੇ ਨਾ ਕੱਪੜਿਆਂ ਦਾ ਵੀ ਹਰ ਚੀਜ਼ ਦਾ ਬਹੁਤ ਬਹੁਤ ਕੰਪੀਟੀਸ਼ਨ ਹੋ ਗਿਆ, ਰੋਜ਼ ਤਾਂ ਫੈਸ਼ਨ ਚੇਂਜ ਹੋਇਆ ਹੁੰਦਾ ਜਨਾਨੀਆਂ ਇੱਕ ਵਾਰ ਕੱਪੜੇ ਦੇਖ ਜਾਂਦੀਆਂ ਨਾ ਅਗਲੇ ਵਾਰ ਕਹਿੰਦੀਆ ਨਹੀ ਇਹ ਤਾਂ ਥੋੜਾ ਪੁਰਾਣਾ ਮਾਲ ਅਸੀਂ ਨਹੀਂ ਲੈਣਾ ਨਵਾਂ ਲਿਆਉ।
ਹਾਂਜੀ ਹਾਂਜੀ, ਇਹ ਤੇ ਹੈ, ਨਾਲੇ ਇੱਕ ਹੋਰ ਹੈਬੀਟ ਹੈਗੀ ਨਾ ਤੁਸੀਂ ਮਤਲਬ ਇੱਕ ਵਾਰੀ ਸੂਟ ਜਿਹੜਾ ਪਾ ਲੈਣਾ ਦੂਜੀ ਵਾਰੀ ਪਾਉਣਾ ਨੀ। ਕੋਈ ਵੀ ਮਤਲਬ ਫੰਕਸ਼ਨ ਦੇ ਵਗੈਰਾ ਅਗਰ ਜਾਣਾ, ਤੇ ਮੈਂ ਆਪਣੀ ਵਾਈਫ ਦੀ ਵੀ ਗੱਲ ਕਰ ਰਿਹਾ, ਹਾਂਜੀ, ਮੈਂ ਆਪਣੀ ਵਾਈਫ ਦੀ ਵੀ ਗੱਲ ਕਰ ਰਿਹਾ।
ਨੂੰ ਕੱਪੜੇ ਪਾਉਣ ਨੂੰ ਮਿਲਣ ਨਾ ਮਿਲਣ, ਜਨਾਨੀਆਂ ਨੂੰ ਨਵਾ ਸੂਟ ਚਾਹੀਦਾ ਹੀ ਚਾਹੀਦਾ।
ਹਾਂਜੀ, ਇਹ ਹੁਣ ਮੈਂ ਮੇਰੇ ਚਾਚੇ ਦੇ ਮੁੰਡੇ ਦਾ ਵਿਆਹ ਸੀ ਤੇ ਮੈਂ ਪੱਚੀ ਹਜ਼ਾਰ ਦੇ ਨਾ ਆਪਣੀ ਵਾਈਫ ਦੇ ਕੱਪੜੇ ਲਏ ਆ। ਹਜੇ ਬੱਚਿਆਂ ਦੇ ਹੈਗੇ ਸੀ, ਉਹਦੇ ਚ ਜਿਹਦੇ ਵਿੱਚ ਮੇਰੇ ਵੀ ਸੀ, ਮੈਂ ਦੋ ਆਪਣੇ ਪੈਂਟ ਕੋਟ ਉਹਨਾਂ ਦਾ ਵੀ ਚੰਗਾ ਖਰਚਾ ਕੀਤਾ। ਮਤਲਬ ਇੱਕ ਲੱਖ ਦੇ ਥੱਲੇ ਆ ਗਿਆ ਸੀ, ਚਾਚੇ ਦੇ ਮੁੰਡੇ ਦੇ ਵਿਆਹ ਤੇ। ਤੇ ਜਿਹੜੇ ਵੀਰ ਨੇ ਕੀਤੇ ਖ਼ਰਚੇ ਉਹ ਅਲੱਗ ਨੇ।
ਜਨਾਨੀਆਂ ਨੂੰ ਕੱਪੜਾ ਹੀ ਚਾਹੀਦਾ, ਸਭ ਤੋਂ ਪਹਿਲੇ ਕੋਈ ਟੈਸ਼ਨ ਹੋ ਜਾਂਦੀ ਹੈ ਕਿ ਫੰਕਸ਼ਨ ਫੰਕਸ਼ਨ ਆ ਗਿਆ ਤਾਂ ਹੁਣ ਸਾਨੂੰ ਤਾਂ
ਹਾਂਜੀ, ਸਹੀ ਗੱਲ ਅੱਛਾ, ਵਾਈਫ ਜਿੰਨੀ ਮਰਜ਼ੀ ਨਾਰਾਜ਼ ਹੋਈ ਉਹੇ ਤੁਸੀਂ ਉਹ ਨੂੰ ਵੀ ਆਹੀ ਨਾਲ ਹੀ ਉਹਨੇ ਖੁਸ਼ ਹੋ ਜਾਣਾ।
ਜੀ ਇਹ ਗੱਲ ਤੋਡੀ ਸਹੀ ਐ। ਬਿਲਕੁਲ ਸਹੀ ਕਹਿ ਰਹੇ ਓ। ਦੇਖਲੋ ਜਨਾਨੀਆਂ ਥੋੜੀ ਹੀ ਥੋੜੀ ਛੋਟੀ ਜਿਹੀ ਚੀਜ਼ ਚ ਮੰਨ ਜਾਂਦੀ। ਇੱਕ ਸੂਟ ਲਿਆ ਦਿਓ ਸਭ ਮੰਨ ਜਾਂਦੀਆਂ ਨੇ।
ਮੈਂ ਤੇ ਬਈ ਇਹ ਕਦੀ ਚੋਕਲੇਟ ਲਿਆ ਦਿੰਦਾ ਤੇ ਕਦੀ ਸੂਟ ਲਿਆ ਦਿੰਦਾ ਖੁਸ਼ ਹੋ ਜਾਂਦੇ ਈ। ਚਲੋ ਮੈਂ ਕਿਹਾ ਚਲੋ ਤੂੰ ਖੁਸ਼ ਤੇ ਮੈਂ ਖੁਸ਼।
ਬਿਲਕਲ ਜੀ ਬਿਲਕੁਲ। ਏਦਾਂ ਈ ਹੋਣਾ ਚਾਹੀਦਾ ਐ।
ਹਾਂਜੀ- ਇਹ ਇਨਾਂ ਨਾਲ ਹੀ ਆ ਸਭ ਕੁਛ। ਅਸੀਂ ਕਮਾਨੇ ਵੀ ਇਹਨਾਂ ਵਸਤੇ ਈ ਆ।
ਬਿਲਕੁਲ ਜੀ ਬਿਲਕੁਲ। ਬਿਲਕੁਲ ਜੀ -ਬਰਕਤ ਈ ਉਨਾਂ ਦੇ ਨਾਲ ਐ।
ਹਾਂਜੀ ਬਿਲਕੁਲ ਜੀ ਬਿਲਕੁਲ- ਅੱਛਾ ਫਿਰ ਜਿਹੜੀ ਪੇਮੈਂਟ ਆਂਦੀ ਮੈਂ ਸਾਰੀ ਆਪਣੀ ਪੇਮੈਂਟ ਵਾਇਫ ਦੇ ਹਥ ਈ-
ਬਹੁਤ ਅੱਛੀ ਗੱਲ ਏ ਜੀ- ਬਹੁਤ ਅੱਛੀ ਗੱਲ ਏ। ਬਿਲਕੁਲ ਜੀ ਬਿਲਕੁਲ -ਦੇਖੋ ਉਨਾਂ ਨੂੰ ਵੀ ਪਤਾ ਕਿ ਅਸੀਂ ਕਿੱਦਾਂ ਸੰਭਾਲਣਾ ਕਿੱਦਾਂ ਖਰਚ ਕਰਨਾ ਸਭ ਤੋ ਜ਼ਿਆਦਾ ਉਨਾਂ ਨੂੰ ਹੀ ਪਤਾ ਐ।
ਤੇ ਮੈਂ ਤੇ ਫੇਰ ਇਹੀ ਗੱਲ ਕੇਨਾ -ਮੈਂ ਕਿਹਾ ਤੇਰੇ ਹੈਗੇ ਤੂੰ ਜਿਵੇਂ ਮਰਜ਼ੀ ਇਨੂੰ ਲਗਾ ਤੇ ਜਿਵੇਂ ਮਰਜ਼ੀ ਇਨੂੰ ਸੰਭਾਲ। ਤੇ ਫ਼ੇਰ ਵੈਹੇ ਹੈ ਤੇ ਸਿਆਣੀ ਮਤਲਬ ਕਿ ਜੋੜ ਲੈਂਦੀ ਪੈਸੇ ਐਸੀ ਗੱਲ ਨੀ ਐ। ਹੁਣ ਗਈ ਆਪਣੇ ਕੋਲੋਂ ਪੈਸੇ ਲੈ ਕੇ ਗਈ ਦੀ ਏ।
ਜੋੜਨਾ- ਬਿਲਕੁਲ ਜੋ ਤੁਹਾਨੂੰ ਕਦੀ ਬਿਲਕੁਲ ਜੀ ਬਿਲਕੁਲ- ਤੁਹਾਨੂੰ ਕਦੀ ਜਰੂਰਤ ਪਏਗੀ ਤਾਂ ਆਪਣੇ ਕੋਲੋਂ ਕਢ- ਵੀ ਦੇ-ਦੇਣਗੀਆਂ
ਹਾਂਜੀ -ਆਹੋ ਮੈਂ ਸਤਾਰਾਂ ਮੈਂ ਸਤਾਰਾਂ ਹਜ਼ਾਰ ਰੁਪਏ ਮਬ ਵੀ-ਆਹ ਲਗਾਏ ਦੇ ਆਪਣੀ ਵਾਈਫ ਦੇ ਉਹ ਹੁਣ ਬਾਜਾਰੋਂ ਪੇਮੈਂਟ ਆਣੀ ਫਿਰ ਦਿਆਂ ਕੱਢ ਕੇ।
ਬਿਲਕੁਲ ਜੀ ਮੈਂ ਵੀ ਤੇ ਕਹਿ ਰੀ ਆ ਨਾ। ਬਿਲਕੁਲ- ਬਿਲਕੁਲ ਚਲੋ ਜੀ ਬਹੁਤ ਅੱਛੀ ਗੱਲ ਐ। ਸਮਝਦਾਰ ਹੋਣਾ ਚਾਹੀਦਾ ਇਨਸਾਨ ਨੂੰ। ਅੱਛੀ ਲੱਗੀ ਤੁਆਡੀ ਗੱਲ ਮੈਨੂੰ ਕੀ ਤੁਸੀਂ ਸਾਰਾ ਆਪਣੇ ਵਾਈਫ ਦੇ ਹਥ ਦੇ ਦਿੰਦੇ ਓ ਬਹੁਤ ਅੱਛੀ ਗੱਲ ਐ। ਬਰਕਤ ਵੀ ਓਹੋ ਜੀ ਪੈਂਦੀ ਐ। ਹਾਂਜੀ -ਹਾਂਜੀ ਬਸ ਜੀ ਬਸ ਵਧੀਆ। ਚਲੋ, ਬਸ ਜੀ ਠੀਕ ਐ ਜੀ ਫੇਰ ਤੁਡਾ- ਨਾਲ ਗੱਲ ਕਰਦੇ ਆ। ਅੱਛਾ ਲੱਗਿਆ ਤੁਆਡੇ ਨਾਲ ਗੱਲ ਕਰ-
ਹਾਂਜੀ ਮੈਨੂੰ ਵੀ ਚੰਗਾ ਲੱਗਾ ਤਾਡੇ ਨਾਲ ਗੱਲ ਕਰਕੇ। ਚਲੋ ਠੀਕ ਏ ਚੰਗਾ ਜੀ ਸਾਸਰੀ ਕਾਲ ਓ ਸਸਰੀ ਕਾਲ।